ਹੈਲੋ।
ਹੈਲੋ।
ਹਾਂਨੀ ਸਾਛਰੀ ਕਾਲ ਜੀ।
ਸਸਰੀ ਕਾਲ ਜੀ।
ਕੀ ਹਾਲ ਏ?
ਵਧੀਆ ਤੁਸੀਂ ਦੱਸੋ?
ਬਸ ਜੀ ਮੈਂ ਵੀ ਵਧੀਆ, ਔਰ ਸੁਨਾਓ ਘਰ ਪਰਿਵਾਰ ਸਭ ਕਿੱਦਾ।
ਵਧੀਆ ਜੀ ਤੁਹ ਦੱਸੋ ਕੀ ਹਾਲ?
ਹਾਂਜੀ ਸਭ ਵਧੀਆ ਬ ਕੁਛ ਨੀ ਬੈਠੇ ਸੀ ਕੱਲ ਸਾਡੀ ਸੋਸਾਇਟੀ ਮੀ ਇਨਸਾਡਿੰਗ ਮੈਂ ਕੇਆ ਤੁਆਨੂੰ ਦੱਸਾਂ ਥੋੜਾ ਕਾਫੀ ਰੂਲਸ ਵਗੈਰਾ ਨੇ ਨਿਊ ਕੱਡੇ ਨੇ ਸਾਡੀ ਸੁਸਾਇਟੀ ਵਾਲਿਆਂ ਨੇ ਨਾ, ਜਿੱਦਾਂ ਜਿਵੇਂ ਆ ਹਰ ਘਰ ਚੋਂ ਕਮ ਸੇ ਕਮ ਜਿਵੇਂ ਸਾਡੇ ਘਰ ਵਿਚ ਨੇ ਚਾਰ ਮੈਂਬਰ ਨੇ ਓਦੇ ਚੋਂ ਤੁਹਾਡੇ ਘਰ ਚੋਂ ਅ ਤੇ ਮੈਂਬਰਾਂ ਨੇ ਦੋ ਮੈਂਬਰਾਂ ਨੇ ਮਤਲਬ ਇੱਕ-ਇੱਕ ਪੈਅਰ ਜਰੂਰ ਆਪਣੇ ਘਰ ਦੇ ਬਾਰ ਜਾਂ ਪਣੇ ਘਰ ਚ ਜ਼ਰੂਰ ਤੁਸੀਂ ਲਗਾਣਾ ਏ। ਦੇਖੋ ਕਿੰਨੀ ਅੱਛੀ ਓਨਾ ਨੇ ਹਾਂ ਐਥੇ ਏਨਾਂ ਨੇ ਕੰਪਲਸਰੀ ਕਰਤੈ ਕੈਂਦੇ ਸਾਨੂੰ ਫੋਟੋ ਵਿਦ ਪਰੂਫ ਸਾਨੂੰ ਸੋਸਾਇਟੀ ਵਲ ਕੇਅਰ ਏ ਸਾਨੂੰ ਅੱਗੇ ਸਾਮਿਟ ਕਰਾਓ ਤਾਂ ਕੀ ਤੁਸੀਂ ਸਾਡੇ ਅੱਗੋ ਦੀ ਤੁਸੀਂ ਸਾਡੇ ਸੁੋਸਾਇਟੀ ਮੈਂਬਰ ਦਾ ਹਿੱਸਾ ਬਣ ਸਕੋ, ਵੈਸੇ ਦੇਖ ਕਿਹਾ ਜਾਏ ਤਾਂ ਦੇਖੋ ਬਹੁਤ ਸਈ ਗੱਲ ਵੀ ਕੀਤੀ ਏਨਾਂ ਨੇ ਹਨਾ ਜਿਸ ਹਿਸਾਬ ਨਾਲ ਅੱਜ ਕਲ ਜਿਵੇਂ ਪੋਲਿਊਸ਼ਨ ਵੱਧ ਰੇਐ।
ਹਾਂਜੀ ਆਪਾਂ ਨੂੰ ਫੈਦਾ ਜਿੰਨੇ ਆਪਾਂ ਲਾਵਾਂਗੇ।
ਹਾਂ ਓਹੀ ਦੇਖੋ ਏਨਾਂ ਨੇ ਕੇਆ, ਕੀ ਤੁਸੀਂ ਤੁਹਾਡੇ ਲਈ ਪੈਦਾ ਹੋਵੇ ਤੁਸੀਂ ਐਟਲੀਸਟ ਤੁਸੀਂ ਆਪਣੇ ਘਰ ਬੈ ਕੇ ਤੁਸੀਂ ਸਾਅ ਤਾਂ ਮਤਲਬ ਸੋਣਾ ਵਧੀਆ ਵਾਤਾਵਰਨ ਜੀ ਦੇਖੋ ਨੈਚੁਰਲ ਬਿਊਟੀ ਏ ਸਾਡੇ ਘਰ ਨੂੰ ਮਤਲਬ ਸੋਨਾ ਵੀ ਬਣਾਏ ਗਾ ਨਾ ਸ ਸ ਦਰ ਬਣਾਏਗਾ ਤੁਹਾਡੇ ਘਰ ਨੂੰ ਹਾਂਜੀ ਤੁਆਡੇ ਕੀ ਵਿਚਾਰ ਨੇ ਇਸ ਬਾਰੇ?
ਹਾਡੇ ਵਧੀਆ ਹਾਡੇ ਵੀ ਹੋਈ ਸੀ ਮੀਟਿੰਗ ਥੋੜੇ ਦਿਨ ਹੋ ਗੇਆ। ਤੇ ਲਾਈਟਸ ਦੇ ਵਗੈਰੇ ਓਨਾਂ ਨੇ ਸੋਚਿਆ ਸੀ ਚੀ ਜਿੱਦਾਂ ਬਾਰ ਲਗਾਉਣੀਆਂ ਹਰੇਕ ਘਰ ਦੇ ਬਾਰ
ਅੱਛਾ।
ਹਾਂਜੀ, ਏ ਜਿੱਦਾਂ ਨਾ ਹੁਣ ਨੇਰਾ ਜਾ ਰੈਂ ਵ ਦਾ ਤੇ ਰਾਤ ਨੂੰ ਕੈਂਦੇ ਲਾਦਾਂ ਗੇ ਧਾਡੇ।
ਹੂੰ। ਹਾਂ ਬਹੁਤ ਅੰਧੇਰਾ ਹੁੰਦਾ ਦੇਖੋ ਕਈ ਹੁਣ ਸਵੇਰੇ-ਸਵੇਰੇ ਦੇਖੋ ਜਾਂਦੇ ਨੇ ਨਾ ਗੁਰਦੁਆਰਾ ਸਾਹਿਬ ਚੇਵੇਂ ਗਲੀਆਂ ਚ ਹੁੰ ਨੇ ਔਲਮੋਸਟ, ਤੇ ਰਾਤੀ ਏਨਾ ਸਾਡੇ ਵੀ ਗਲੀ ਚ ਬਹੁਤ ਅੰਧੇਰਾ ਸੀ ਪੈਲੇ ਮਤਲਬ ਬਾਰ ਦੀ ਲਾਈਟ ਵੀ ਨੀ ਚਲਾਦਾ ਸੀ, ਫਿਰ ਜੈੜੇ ਸਵੇਰੇ ਲੰਘਦੇ ਹੁੰਦੇ ਸੀ ਓਨਾਂ ਨੂੰ ਬਹੁਤ ਔਖਾ ਹੋ ਹੁੰਦਾ ਸੀ ਨਾਲੇ ਕੁਛ ਸਟ੍ਰੀਟ ਡੋਗਸ ਹੁੰਦੇ ਸੀ ਫਿਰ ਪਤਾ ਨੀ ਲੱਗਦਾ ਸੀ ਓਨਾਂ ਦਾ। ਕਿੱਥੇ ਬੈਠੇ ਨੇ ਕਿੱਥੇ ਨੀ ਹਨਾ, ਤੇ ਫਿਰ ਸਾਡੇ ਵੀ ਸਾਡੇ ਵੀ ਹੁਣ ਪੰਦਰਾਂ ਦਾ ਵੀ ਦਿਨ ਹੋ ਗਏ ਸਾਡਾ ਬੌਤ ਮਤਲਬ ਸੁਧਾਰ ਕਰ ਰਏ ਸੁਸਾਇਟੀ ਚ ਨਾ ਹੁਣ ਲਾਈਟਸ ਵਗੈਰਾ ਲਗਾਈਆਂ ਨੇ, ਮਤਲਬ ਔਰ ਸਾਡੇ ਮਤਲਬ ਹਰ ਇੱਕ ਗੇਟ ਦੇ ਬਾਰ ਨਾ ਓਨਾਂ ਨੇ ਹਰ ਇੱਕ ਕਲੋਨੀ ਦੇ ਬ ਮਤਲਬ ਇੱਕ ਮਤਲਬ ਜਿਵੇਂ ਦਸ ਦਸ ਘਰ ਹੁੰਦੇ ਨੇ ਨਾ ਇੱਕ ਗਲੀ ਚ ਤੇ ਓਨੇ ਹਰ ਗਲੀ ਦੇ ਬਾਰ ਇੱਕ ਪ੍ਰੋਪਰ ਗੇਟ ਲਗਾ ਵੀ ਹਾਂ ਭੀ ਆ ਤਾ ਗਲੀ ਨੰਬਰ ਵਨ ਗਲੀ ਨੰਬਰ ਟੂ ਮਤਲਬ ਇ ਤਾਂ ਇੱਕ ਅਲੱਗ-ਅਲੱਗ ਓਨਾਂ ਨੇ ਗਲੀਆਂ ਆ ਨੋਟ ਕਰਤੀਆਂ ਨੇ ਸਾਨੂੰ। ਵੀ ਹਾਂ ਤੁਸੀਂ ਏਨਾਂ ਦੇ ਇੰਚਾਰਜ ਖੁਦੋ ਜੇੜੇ ਅੱਗੇ ਵਾਲੇ ਦੋ ਘਰ ਨੇ ਨਾ ਆਮਣੇ-ਸਾਮਣੇ ਓਨਾਂ ਦੇ ਲੋਕ ਵਗੈਰਾ ਕੀਜ਼ ਵਗੈਰਾ ਸਾਡੇ ਕੋਲ ਹੁੰਦੀ ਜਿਵੇਂ ਸਾਡਾ ਤਾਂ ਸਭ ਤਣ ਗਿਆਵੇ ਨਾ
ਹਾਂਜੀ
ਤੇ ਇਹਨਾਂ ਦੀ ਕੀਜ਼ ਉਹਨਾਂ ਨੇ ਸਾਨੂੰ ਪ੍ਰੋਵਾਈਡ ਕੀਤੀ ਵੀ ਰਾਤੀ ਸਵੇਰੇ ਸਵੇਰੇ ਖੋਲਨਾ ਤੇ ਰਾਤੀ ਬੰਦ ਕਰਨਾ ਹੈ ਤਾਡੀ ਜਿੰਮੇਵਾਰੀ ਫੇਰ ਤੁਹਾਡੀ ਗਲੀ ਰਾਤੀ ਇਕ ਦਮ ਸੇਫ ਹੋ ਜਾਏਗੀ।
ਹਾਂਜੀ
ਦੇਖੋ ਬਹੁਤ ਸਹੀ ਗੱਲ ਹੈ ਨਾ
ਹਾਂਜੀ ਹਾਂਜੀ ਬੋਹ ਵਧੀਆ
ਹੁ ਫਿਰ ਅੱਗੇ ਮੀਟਿੰਗ ਇਚ ਇਹ ਵੀ ਦੱਸ ਰਹੇ ਸੀ ਵੀ ਅੱਗੇ ਆਣ ਵਾਲੇ ਟਾਈਮ ਵਿੱਚ ਦੇਖੋ ਅਗਰ ਤੁਸੀਂ ਸਾਡੀ ਹੈਲਪ ਕਰੋਗੇ ਸਾਡੇ ਨਾਲ ਮਤਲਬ ਕੋਪਰੇਟ ਕਰੋਗੇ ਫੇਰ ਆਪਾਂ ਤੁਹਾਨੂੰ ਹਰ ਇੱਕ ਗਲ ਇਚ ਆਪਾਂ ਤੁਹਾਨੂੰ ਪਾਰਕ ਜਾਂ ਇੱਕ ਜਿਵੇਂ ਜਿਵੇਂ ਵੀ ਬੰ ਖਾਲੀ ਏਰੀਏ ਚ ਤੁਹਾਨ ਇੱਕ ਜਿੰਮ ਸੈਸ਼ਨ ਬਨਾ ਕੇ ਦਵਾਂਗੇ ਜਿਹਦੇ ਸੋਸਾਇਟੀ ਨੂੰ ਬੋਤ ਮਤਲਬ ਉਹ ਰਹੇਗਾ ਅਸਾਨੀ ਹੋ ਜਾਏਗੀ ਬਚਿਆ ਆਸਤੇ ਗਲੀਆਂ 'ਚ ਨਾ ਖੇਲ ਕੇ ਅਪਣਾ ਅਲੱਗ ਪਲੇਗਰਾਊਂਡ ਇਚ ਖੇਲਨ
ਹਾਂਜੀ ਹੋਰ ਸੁਨਾਓ
ਬਸ ਇਹੀ ਮੈਂ ਕਿਹਾ ਚਲੋ ਦੱਸਾਂ ਤੁਹਾਡੇ ਉੱਥੇ ਮਲਬ ਕੀ ਹਿਸਾਬ ਹੈ ਤੁਹਾਡੇ ਵੀ ਏਦਾਂ ਕਰ ਰਹੇ ਨੇ ਸੁਸਾਇਟੀ ਚ
ਹਾਂਜੀ ਹੋਨ ਦੀ ਹੈ ਡਿਵੈਲਪਮੈਂਟ ਹੌਲੀ ਹੌਲੀ ਸਾਰੇ ਕਿਤੇ ਹੋਣ ਦੀ ਮੈਨੂੰ ਲਾਗਦਾ ਏ
ਹਾਂ ਹਾਂ ਸਹੀ ਗੱਲ ਹੈ ਦੇਖੋ ਅਗਰ ਅਸੀਂ ਇੱਕ ਦੂਜੇ ਦਾ ਸਾਥ ਦਵਾਂਗੇ ਨਾ ਅ ਸੁਸਾਇਟੀ ਨਾਲ ਚੱਲਾਂਗੇ ਫੇਰ ਅਸੀਂ ਵੀ ਇੱਕ ਕਮਿਊਨਿਟੀ ਦਾ ਹਿੱਸਾ ਬਨ ਪਾਵਾਂਗੇ ਅੱਗੇ ਜਾ ਕੇ
ਹਾਂਜੀ ਹਾਂਜੀ
ਜਿਵੇਂ ਹੁਨ ਉਹਨਾਂ ਨੇ ਇੱਕ ਹੋਰ ਵੀ ਮਤਲਬ ਕਾਫੀ ਸਾਰੇ ਰੁਲਸ ਕੱਢ ਰਹੇ ਨੇ ਪਰ ਜਿਵੇਂ ਫੇਰ ਮੈਂ ਨੀ ਇੱਕ ਗੱਲ ਰੱਖੀ ਮੈਂ ਕਿਹਾ ਦੇਖੋ ਜਿਵੇਂ ਹੁਨ ਸਾਡਾ ਕਿੰਨਾ ਸਾਰਾ ਪਾਨੀ ਵੇਸਟ ਜਾਂਦਾ ਇੱਕ ਤਰੀਕੇ ਦਾ ਜਿਵੇਂ ਏਸੀ ਦਾ ਪਾਨੀ ਹੋ ਗਿਆ ਫਿਲਟਰ ਦਾ ਪਾਨੀ ਹੋ ਗਿਆ ਹੈਨਾ ਮੈਂ ਉਹਨਾਂ ਨੂੰ ਇਹੋ ਗੱਲ ਰੱਖੀ ਸੀ ਮੈਂ ਕਿਹਾ ਅਗਰ ਅਸੀਂ ਇੱਕ ਟੈਂਕੀ ਦੀ ਜਗ੍ਹਾ ਅਸੀਂ ਦੋ ਟੈਂਕੀਆਂ ਬਨਾ ਲਈਏ ਇੱਕ ਇਚ ਸਾਰਾ ਵੇਸਟ ਜਾਏਗਾ ਇੱਕ ਇਚ ਸਾਰਾ ਵੇਸਟ ਪਾਨੀ ਜਾਏਗਾ ਔਰ ਇੱਕ ਇਚ ਸਾਰਾ ਮਤਲਬ ਜਿਵੇਂ ਜਿਹੜਾ ਹੁੰਦਾ ਮੋਟਰ ਵਾਲਾ ਪਾਨੀ ਯੂਜ਼ ਦੇਖੋ ਕਿੰਨਾ ਈਜ਼ੀ ਹੋ ਜੇਗਾ ਅਗਰ ਕਿਸੇ ਨੇ ਜਿਵੇਂ ਸਫਾਈ ਸਫੁਈ ਕਰਨੀ ਇਥੋਂ ਜਿਹੜਾ ਪਾਨੀ ਤੁਸੀਂ ਉਹ ਯੂਜ ਕਰ ਸਕਦੇ ੳ
ਹਾਂਜੀ ਹਾਂਜੀ
ਹੈਨਾ
ਹਾਂਜੀ
ਹਾਂਜੀ
ਉਹਦੇ ਨਾਲੇ ਵਾਟਰ ਪਾਣੀ ਦੀ ਵੀ ਇਸਤੇਮਾਲ ਹੋਜੂਗਾ ਨਾਲੇ ਵੇਸਟ ਨਾ ਹੋਊਗਾ
ਬਿਲਕੁਲ ਬਿਲਕੁਲ ਦੇਖੋ ਅਸੀਂ ਹੁਨ ਜਿਵੇਂ ਸਾਡਾ ਏ ਸੀ ਆਲਾ ਪਾਨੀ ਹੁੰਦਾ ਜਾਂਦਾ ਤਾਂ ਚਲੋ ਬਾਹਰ ਵਲ ਈ ਹੇਗਾ ਤਾਂ ਵੀ ਵੇਸਟ ਹੀ ਹੋ ਗਿਆ ਨਾ। ਇੱਕ ਇੱਕ ਬੂੰਦ ਕਰਕੇ ਅਈੳ ਅਗਰ ਅਸੀਂ ਵੇਸ ਤੇ ਸਾਰਾ ਇੱਕ ਅਲੱਗ ਅਸੀਂ ਮਲਬ ਉੱਤੇ ਰੱਖ ਦੀ ਏ ਟੈਂਕੀ ਜੀ ਸਭ ਵੇਸਟ ਉਹਦੇ ਜਾਏਗਾ ਪਾਨੀ ਫਿਲਟਰ ਦਾ ਵੀ ਦੇਖੋ ਕਿੰਨਾ ਵੇਸਟ ਜਿਹੜਾ ਹੁੰਦਾ ਫਿਲਟਰ ਹੋ ਕੇ ਅਲੱਗ ਨਿਕਲਦਾ ਏ ਨਾ ਤੇ ਉਹ ਜਿਹੜਾ ਵੇਸਟ ਵਾ ਹੁੰਦਾ ਉਹ ਵੀ ਉਹ ਟੈਂਕੀ ਸ ਕੱਢਦੀ ਹੋਰ ਵੀ ਦੇਖੋ ਕਿੰਨੇ ਪਾਨੀ ਹੁੰਦੇ ਨੇ ਨਾ ਸੌ ਸੌ ਜਿਵੇਂ ਕੰਮ ਹੁੰਦੇ ਨੇ ਹੋਰ ਪਾਣੀ ਦੇ ਜਿਹੜੇ ਵੇਸਟ ਹੋ ਕੇ ਦੂਜੇ ਉਦੇ ਚ ਜਾਂਦੇ ਨੇ ਉਹੀ ਪਾਣੀ ਅਗਰ ਅਸੀਂ ਰੀਯੂਜ ਇਚ ਲਲੀਏ ਜਿਵੇਂ ਪੋਚੇ ਦੋ ਪੋਚੇ ਲਾਨ ਇਚ ਲਲੀਏ ਯਾ ਘਰ ਦੀ ਸਫਾਈ ਇਚ ਲਲੀਏ ਹੈਨਾ ਤੇ ਕਿੰਨਾ ਸਾਨੂੰ ਫੈਦਾ ਵੀ ਹੋ ਜਾਏਗਾ ਸਾਡੇ ਪਾਨੀ ਵੀ ਸਾਡਾ ਸੇਵ ਹੋਏਗਾ
ਹਾਂਜੀ
ਹਾਂਜੀ।
ਹਾਂਜੀ, ਹੋਰ?
ਹੂੰ, ਬਾਕੀ ਤੁਸੀਂ ਦੱਸੋ, ਤੁਹਾਡੀ ਹੋਰ ਕੀ ਤੁਹਾਨੂੰ ਕੀ ਲੱਗਦਾ, ਕੀ-ਕੀ ਮਤਲਬ ਉਹ ਸੁਧਾਰ ਹੋਣਾ ਚਾਹੀਦਾ? ਸੁੋਸਾਇਟੀ ਇੱਚ
ਐਹੀ ਆ ਵੱਧ ਤੋਂ ਵੱਧ ਟ੍ਰੀ ਲਗਾਉਣੇ ਚਾਹੀਦੇ ਆ, ਵੋਟਰ ਸੇ ਜਿੱਦਾਂ ਕਰਨਾ ਚਾਈਦਾ ਸੇਵ। ਕਰਨਾ ਚਾਈਦਾ ਵਾ।
ਹਾਂਜੀ।
ਹਾਂਜੀ, ਲ
ਔਰ?
ਬਸ ਵਧੀਆ-ਵਧੀਆ ਤੁਹੀਂ ਦੱਸੋ?
ਬਸ ਵਧੀਆ ਆਪਾਂ ਵੀ ਬਸ, ਬਸ ਬੈਠੇ ਸੀ
ਹਾਂਜੀ ਸਟੱਡੀ ਕੰਪਲੀਟ ਹੋ ਗਈ ਤੁਹਾਡੀ?
ਹਾਂਜੀ-ਹਾਂਜੀ।
ਹਾਂਜੀ, ਅੱਗੇ ਕੋਲਜ ਬਾਰੇ ਸੋਚਿਆ ਕੁਝ?
ਹਾਂ, ਨਹੀਂ ਕੋਲਜ ਕੰਪਲੀਟ ਹੋਇਆ ਮੇਰਾ, ਹੁਣ ਅੱਗੇ ਦੇਖੋ ਸੋਚ ਰਹੀ ਹਾਂ।
ਅ ਫੋਰਨ ਦੀ ਫਾਈਲ ਲਾਓਗੇ?
ਹਹ, ਨਹੀਂ ਅਭੀ ਤਾਂ ਹਾਲੇ ਤ ਕੋਈ ਨੀ ਏਦਾਂ ਦਾ ਸੀਨ।
ਠੀਕ ਆ ਓ
ਹਾਂਜੀ, ਬਾਕੀ ਐਥੇ ਵੀ ਦੇਖੋ ਬਹੋਤ ਅੱਛਾ ਹੈ ਹੈਨਾ? ਅਗਰ ਅਸੀਂ ਐਥੇ ਹੀ ਮਤਲਬ
ਬੰਦਾ ਕੰਮ ਕਰਨ ਆਲਾ ਹੋਵੇ, ਤੇ ਏਥੇ ਵੀ ਬਹੁਤ
ਹਾਂ, ਦੇਖੋ ਜੀ ਅਗਰ ਸਾਡਾ ਕੋਲ ਅਗਰ ਸਕਿੱਲ ਹੈ ਵੇ, ਅਗਰ ਅਸੀਂ ਏ ਇੱਥੇ ਈ ਰੇਹ ਕੇ ਅਗਰ ਅਸੀਂ ਅਰਨ ਕਰ ਲਈਏ ਤੇ ਉਹ ਵੀ ਸਾਡੇ ਬਹੁਤ, ਦੇਖੋ ਅੱਜ ਕੱਲ੍ਹ ਗੁੜਗਾਂਵ ਵਰਗੇ ਸ਼ਹਿਰ ਇੱਚ ਤੇ ਨਾ ਪੰਜ-ਪੰਜ, ਛੇ-ਛੇ ਲੱਖ ਰੁਪੇਆ ਮਿਲ ਰੇਆ ਹੈ, ਇੱਕ ਬੰਦੇ ਨੂੰ ਜੋਬ ਸੈਲਰੀ, ਤੇ ਕੀ ਬਾਹਰ ਫੇਰ ਜਾਣਾ ਦੇ ਦੇਣ ਐਥੇ ਈ ਠੀਕ ਐ।
ਹਾਂਜੀ।
ਹਨਾ, ਇੱਕ ਤਾਂ ਬਾਹਰ ਜਾ ਕੇ ਦੇਖੋ ਅਸੀਂ ਆਪਣੇਆਂ ਤੋਂ ਵੀ ਦੂਰ ਹੁੰਨੇ ਆ, ਦੁੱਖ ਸੁੱਖ ਚ ਉਹਨਾਂ ਦੇ ਨੇੜੇ ਵੀ ਨੀ ਹੋ ਸਕਦੇ।
ਹਾਂਜੀ-ਹਾਂਜੀ।
ਹਾਂਜੀ।
ਏਥੇ ਵਧੀਆ, ਸਗੋਂ ਨਾਲੇ ਏਥੇ ਕੰਮ ਮਿਲ ਜੇ।
ਹਾਂਜੀ-ਹਾਂਜੀ।
ਹਾਂਜੀ, ਹੋਰ?
ਹੋਰ ਬਸ ਵਧੀਆ, ਹੋਰ ਤੁਹਾਡਾ ਲੰਚ ਹੋ ਗਿਆ?
ਹਾਂਜੀ-ਹਾਂਜੀ ਹੋ ਗਿਆ, ਤੁਹੀਂ ਦੱਸੋ, ਤੁਹੀਂ ਕਰ ਲਿਆ?
ਆ ਨਈ, ਮੈਂ ਤਾਂ ਜਸਟ ਹੁਣੇ ਬ੍ਰੇਕਫਾਸਟ ਕਰਕੇ ਹਟੀ ਸੀ। ਲੰਚ ਕੀਤਾ ਹੁਣ, ਮੁਸ਼ਕਿਲ ਈ ਏ।
ਓਕੇ।
ਹਾਂਜੀ-ਹਾਂਜੀ। ਹੋਰ ਸੁਣਾਓ? ਕਾਰ ਸਭ ਕਿੱਦਾਂ?
ਬਸ ਵਧੀਆ, ਤੁਹੀਂ ਦੱਸੋ?
ਬਸ ਵਧੀਆ ਏਥੇ ਵੀ ਸਭ।
ਹੂੰ, ਸਟੱਡੀ ਕਾਦੀ ਕੀਤੀ ਵੈਸੇ ਤੁਸੀਂ?
ਹ ਹਾਂਜੀ?
ਸਟੱਡੀ ਕਾਦੀ ਕੀਤੀ ਵੈਸੇ ਤੁਸੀਂ?
ਮੇਰਾ ਮੈਡੀਕਲ ਫਿੰਡ ਏ।
ਠੀਕ ਹੈ, ਹੁਣ ਨਰਸ ਲਾਈਨ ਚ
ਨਈ ਦੇਖੋ ਨਰਸ ਲਾਈਨ ਇੱਚ ਤਾਂ ਦੂਜਾ ਹੋ ਜੇਗਾ, ਦੇਖੋ ਮੇਰਾ ਮਤਲਬ ਉਹਵੇ ਜਿੱਦਾਂ ਅ ਹਮ ਫਾਰਮਾਸੀ ਵਗੈਰਾ ਦਾ ਹੋ ਗਿਆ।
ਠੀਕ ਠੀਕ ਠੀਕ, ਹਾਂਜੀ ਹੋਰ
ਹਾਂਜੀ ਬਸ ਥੋੜ੍ਹਾ ਪਲੈਨ ਕਰ ਰਹੇ ਸੀ, ਪਹਿਲਾਂ ਛੁੱਟੀਆਂ 'ਚ ਦੇਖੋ ਜਾ ਨੀ ਹੋਇਆ। ਹੁਣ ਥੋੜਾ ਸੋਚ ਰਹੇ ਕਿੱਥੇ ਹੋ ਆਈਏ ਨੇੜੇ ਤੇੜੇ ਗੁਰਦੁਆਰੇ ਵਗੈਰਾ ਦਰਸ਼ਨ ਕਰ ਆਇਐ।
ਹਾਂਜੀ ਘੁੰਮੋ ਕਿਤੇ ਏ, ਅੰਮ੍ਰਿਤਸਰ ਹੋ ਆਯੋ।
ਹਾਂਜੀ ਬਸ, ਉੱਥੇ ਦੀ ਪਲੈਨ ਬਣ ਰਿਹਾ ਬਸ ਕਿਸੇ ਵੇਲੇ ਔਖਾ ਹੋ ਜਾਂਦਾ ਹੁਣ ਨਾ ਜਾਣਾ। ਘਰੇ ਡੋਗੀ ਰੱਖਿਆ ਤਾਂ,
ਹਾਂਜੀ, ਹਾਂਜੀ
ਤੇ, ਫਿਰ ਸਾਰੇ ਨਿਕਲ ਨੀ ਸਕਦੇ ਨਾ ਇਕੱਠੇ
ਠੀਕ ਆ ਡੋਗੀ ਨੇ ਵੀ ਲੈ ਜਾਓ ਨਾਲ
ਹਾਂ ਡੋਗੀ ਨੂੰ ਹੀ ਨਹੀ ਲੈ ਕੇ ਜਾ ਸਕਦੇ ਨਾ ਉੱਥੇ
ਹਾਂਜੀ ਹਾਂਜੀ।
ਹਾਂਜੀ
ਕੋਈ ਸ਼ਿਮਲਾ ਵਗੈਰਾ ਵਲ ਦਾ ਦੇਖ ਲਓ ਨਹੀਂ ਤਾਂ
ਹਮ, ਨਹੀਂ ਇੱਥੇ ਦੇਖ ਰਿਹਾ ਅੰਮ੍ਰਿਤਸਰ ਦਾ ਦੇਖ ਰਿਹਾ
ਠੀਕ ਹੈ।
ਹਾਂਜੀ ਮੈਂ ਹੋਰ ਤੁਸੀਂ ਨੀ ਗਏ ਐਤਕੀ ਕਿੱਥੇ ਛੁੱਟੀਆਂ 'ਚ
ਨਹੀਂ ਮੈਂ ਨਹੀਂ ਗਿਆ।
ਅੱਛਾ, ਅੱਛਾ।
ਹਾਂਜੀ।
ਹੋਰ ਤੁਸੀਂ ਕੀ ਕਰਦੇ ਹੋ?
ਹਾਂਜੀ ਮੈਂਮ, ਮੈਂ ਵੀ ਸਟੱਡੀ ਕੰਪਲੀਟ ਕੀਤੀ ਹਲੇ।
ਅੱਛਾ ਕੀ ਸਟਡੀ ਕੀਤੀ ਤੁਸੀਂ?
ਮੈਂ ਬੀ ਏ ਕਰਕੇ ਹਟਿਆ।
ਅਛਾ, ਅੱਗੇ ਮਾਸਟਰਸ?
ਅੱਗੇ ਨਹੀਂ ਹਲੇ ਦੇਖੋ, ਵੇਨੇ ਕੋਈ ਕੰਮ ਕਾਰ
ਅੱਛਾ, ਅੱਛਾ।
ਹਾਂਜੀ ਹੁਣ ਜ਼ਿਆਦਾ ਵੀ ਸਟੱਡੀ ਨਹੀਂ ਕਰਨੀ, ਬਾਅਦ 'ਚੋ ਫੈਮਿਲੀ ਦੀਆਂ ਨੀਡਸ ਵੀ ਪੂਰੀਆਂ ਹੁੰਦੀਆਂ ਜਿੱਦਾਂ
ਹਾਂ ਆ ਤੇ ਹੈ। ਨਹੀਂ ਐਸੀ ਕੋਈ ਗੱਲ ਨਹੀਂ ਤੁਸੀਂ ਨਾਲ, ਨਾਲ ਆਪਣਾ ਮਤਲਬ ਮਾਸਟਰਸ ਤੁਸੀਂ ਉਹ ਮਤਲਬ ਘਰ ਬੈਠੇ ਵੀ ਕਰ ਸਕਦੇ ਹੋ। ਤੇ ਬਾਕੀ ਨਾਲ- ਨਾਲ ਆਪਣਾ ਤੂਸੀਂ ਮੈਂ ਕਾਲਜ ਤਿੰਨ ਸਾਲ ਦਾ ਕੀਤਾ।
ਮੈਂ ਇਹ ਬੀ ਏ ਕੀਤੀ ਦੋ ਕੁ ਸਾਲ ਦੀ ਕੀਤੀ ਹੈ।
ਹ ਬੀ ਏ ਤਾਂ ਤਿੰਨ ਸਾਲ ਦੀ ਹੁੰਦੀ ਨਾ!
ਮੈਂ ਦੋ ਕੁ ਸਾਲ ਕਰਕੇ ਫੇਿਰ ਹਟ ਗਿਆ ਵਾ-
ਉਹ ਤਾਡੇ ਕੋਲ ਡਿਗਰੀ ਤਾਂ ਨਹੀਂ ਹੋਉਣੀ ਪ੍ਰੋਪਰ।
ਨਹੀਂ ਮੇਰਾ ਇਹ ਬ ਕੀ ਇਹਨ ਸਰਟੀਫਿਕੇਟ ਹੈਗਾ ਇੱਕ।
ਨਹੀਂ ਤੁਹਾਨੂੰ ਸਰਟੀਫਿਕੇਟ ਕਿਵੇਂ ਮਿਲ ਗਿਆ ਤਿੰਨ ਸਾਲ ਦਾ, ਕਿਉਂਕੀ ਬੀਏ ਤਾਂ ਹੁਣ ਦੀ ਤਿੰਨ ਸਾਲ ਦੀ।
ਨਹੀਂ ਨਹੀਂ ਮੈਂ ਪਹਿਲਾਂ ਸਿਕਸ ਮੰਥ ਦੀ ਲਈ ਨਾ ਮੈਂ ਫਿਰ ਅੱਗੇ ਵਧਾ ਤ ਸੀ, ਜਿੱਦਾਂ ਹੌਲੀ ਹੌਲੀ ਮੈਂ ਇੱਥੇ ਗੱਲ ਕੀਤੀ ਸੀ ਲਾਗੇ ਕੋਲੇਜ ਉਹ ਜਾਣਦੇ ਸੀ।
ਅੱਛਾ, ਅੱਛਾ।
ਹਾਂਜੀ, ਹੋਰ।
ਠੀਕ ਏ। ਚਲੋ ਹੋਰ ਸੁਣਾਓ, ਘਰ ਸਭ ਠੀਕ ਹੈ ਨਾ?
ਹਾਂਜੀ ਹਾਂਜੀ ਵਧੀਆ ਸਬ-
ਹਮ ਚਲੋ ਠੀਕ ਹੈ, ਫਿਰ ਮੈਂ ਕਰਨੀ ਆ ਤੁਹਾਨੂੰ ਹਨਾ।
ਹਾਂਜੀ।
ਹਾਂਜੀ ਠੀਕ ਹੈ ਓਕੇ ਜੀ, ਸਤਿ ਸ਼੍ਰੀ ਅਕਾਲ- ਸਤਿ ਸ਼੍ਰੀ ਅਕਾਲ ਜੀ।
ਅੱਛਾ